ਹਾਂਜੀ ਹਾਂਜੀ।
ਹਾਂਜੀ, ਤੇ ਫਿਰ ਮੈਂ ਜੋਬ ਅਜੇ ਕਰ ਈ ਨੀ ਰੀ।
ਹਾਂ ਛੋਟੇ ਬੱਚਿਆਂ ਨੂੰ ਮੁਸ਼ਕਿਲ ਹੋ ਜਾਂਦੀ, ਜਦੋਂ ਥੋੜੇ ਹੀ ਵੱਡੇ ਹੋ ਜਾਣਗੇ ਨਾ ਆਪਣੇ ਆਪ ਚ ਹੋ ਜਾਣਗੇ। ਤੁਹਾਡੇ ਉਹ ਨੀ ਐ, ਦਰਾਣੀਆਂ। ਅੱਛਾ ਕੱਲੇ ਓ।
ਹਾਂਜੀ ਮੇਰੀ ਸਿਸਟਰ ਇਨਲਾ ਜਿਹੜੀ ਐ, ਉਹ ਜਗਾਦਰੀ ਐ, ਉਹਨਾ ਦੀ ਮੈਰਿਡ ਹੋਈ ਦੀ ਐ।
ਕੀ। ਅੱਛਾ- ਅੱਛਾ। ਫਾਦਰਰ ਇਨ ਲਓ ਦਾ ਨਾਮ ਕੀ।
ਮਹਿੰਦਰ ਸਿੰਘ।
ਅੱਛਾ। ਸ਼ਹਿਜਾਨ ਉਹ ਜਾਣਦੇ ਹੋਣਗੇ ਮਾਮੀ ਹੋਰੀ ਨੂੰ, ਜਾਣਦੇ ਹੋਣ ਮੰਮੀ ਜਾਣਦੇ ਹੋਣਗੇ।
ਹਾਂਜੀ ਹੋ ਸਕਦਾ ਕਿਉਂਕਿ ਜਿਨਾਂ ਨੇ ਨੰਬਰ ਦਿੱਤਾ ਨਾ ਸ਼ਾਇਦ ਉਹ ਸਾਡੇ ਮਤਲਬ ਮਾਮਾ ਜੀ ਦੇ ਨੂੰ ਹੀ ਸੀ।
ਅੱਛਾ-ਅੱਛਾ।
ਆਪੇ ਆਪਣੇ ਘਰ ਦੇ ਰਿਲੇਟਿਵ ਐ।
ਅੱਛਾ- ਅੱਛਾ। ਹਾਂ ਆਪਸ- ਆਪਸ ਸੀ ਥੋੜੇ ਕਲੋਜ ਹੋ ਸਕਦੀਆਂ ਰਿਸ਼ਤੇਦਾਰੀਆਂ ਵਿੱਚੋਂ -ਵਿੱਚੋਂ ਨਿਕਲ ਆਣ। ਪਰ ਉੰਝ। ਹਾਂ। ਬਾਏ ਫੇਸ ਦੇਖੋ ਤਾਂ ਜਿਆਦਾ ਪਤਾ ਲੱਗਦਾ ਨਾ। ਹਾਂਜੀ-ਹਾਂਜੀ
ਹਮ।
ਬਾਏ ਫੇਸ ਦੇਖੋ ਤਾਂ ਜ਼ਿਆਦਾ ਕੋਈ ਫੋਨ ਹੀ ਨਹੀਂ ਚੁੱਕਦਾ। ਕੋਈ ਰਾਜ਼ੀ ਨਹੀਂ ਹੁੰਦਾ ਗੱਲ ਕਰਨ ਨੂੰ।
ਉਹ ਤ ਹੈ।
ਹੂ ਹੂ
ਸਾਰੀ ਦੂਰ -ਦੂਰ ਪੈ ਜਾਂਦੀਆਂ ਨੇ ਐਸਾ ਕਿਸੇ ਨੂੰ ਮਿਲਣ ਹੋਣ ਨੀ ਚਾਹੁੰਦਾ। ਹੋ ਨੀ ਪਾਉਦਾ ਇਕ ਟਾਈਮ ਮਿਲਦਾ। ਕਦੀ ਤਾਂ ਬੰਦਾ ਪੇਕੇ ਲਾ ਆਇਏ
ਹਾਂਜੀ ਹਾਂ ਫੇਰ ਉੱਥੇ ਹੀ, ਉੱਥੇ ਹੀ ਮਿਲਣਾ। ਹੋ ਜਾਂਦਾ ਸਭ ਨਾਲ। ਪਹਿਲਾਂ ਤੇ ਫਰੈਂਡਸ ਵਗੈਰਾ। ਵੀ ਹੁੰਦੀਆਂ ਸੀ ਹੁਣ ਤਾਂ ਫਰੈਂਡਸ ਵੀ ਨਹੀਂ ਹੈਗੀਆਂ। ਹੁਣ ਤੇ ਪਤਾ ਨੀ ਪਹਿਲਾ ਨੰਬਰ। ਵੀ ਹੈਗੇ ਸੀ ਉਹਨਾਂ ਦੇ ਹੁਣ ਤੇ ਨੰਬਰ ਹੀ ਗੁੰਮ ਗਮ ਗਏ ਨਾਲੇ ਕੋਈ ਕਈ ਚੇਂਜ ਕਰ ਲੈਂਦੇ ਨੇ ਤੇ ਉਹ ਫੇਰ ਨਮ ਨਮ
ਕੋਈ ਆਪਣੇ ਬਿਜੀ ਹੋ ਗਏ ਕੋਈ ਆਪਣੇ ਬਿਜ਼ੀ ਹੋ ਗਏ ਟਾਈਮ ਹੀ ਨੀ ਹੈ
ਹਾਂ ਬਿਲਕੁਲ ਅੱਜ ਕੱਲ ਦੀ ਲਾਈਫ ਚ ਤਾਂ ਬਿਲਕੁਲ ਟਾਈਮ ਨਹੀਂ ਹੈ ਸਪੈਸ਼ਲ ਟਾਈਮ ਕੱਢਣਾ ਪੈਂਦਾ ਕਿ ਹਾਂ ਬਾਈ ਅਸੀਂ ਇਹ ਕਰਨਾ ਹੈ ਅਤੇ ਸਪੈਸ਼ਲ ਉਹਦੇ ਉਸ ਚੀਜ਼ ਲਈ ਟਾਈਮ ਕੱਢਣਾ ਪੈਂਦਾ ਕਿ ਹਾਂ ਕੁਛ ਕਰ ਸਕਦੇ ਹੋ ਅਦਰ ਵਾਈਸ ਤੇ ਬਿਲਕੁਲ ਸਵੇਰ ਤੋਂ ਲੈ ਕੇ ਰਾਤ ਤੱਕ ਬੰਦਾ ਬਿਜੀ ਰਹਿੰਦਾ ਸੀ ਸਾਰੇ ਸਾਰਾ ਦਿਨ ਹਾਂਜੀ ਬਿਲਕੁਲ ਨਹੀਂ ਮਿਲਦਾ ਟਾਈਮ ਸਵੇਰੇ ਉਠੋ ਉਹ ਵੈਸੇ ਵੀ ਹੁਣ ਛੁੱਟੀਆਂ ਚੱਲ ਰਹੀਆਂ ਤੇ ਹੁਣ ਪਤਾ ਬੱਚ ਐਨੇ ਸਕੂਲ ਨੀ ਜਾਣਾ ਤਾਂ ਥੋੜਾ ਲੇਟ ਹੀ ਉੱਠੀ ਦਾ ਆਪਣਾ ਲੇਟ ਉੱਠੇ ਨਾ ਤੇ ਧੋਤੇ ਕੱਪੜੇ-ਕੁੱਪੜੇ ਜਿਹੜੇ ਹੋਏ ਉਹ ਧੋ ਲੇ। ਫਿਰ, ਪਾਠ ਵਗੈਰਾ ਕੀਤਾ ਆਪਣਾ। ਪਾਠ ਵਗੈਰਾ ਕਰਕੇ ਫਿਰ ਬਸ ਨਾਸ਼ ਤਾਂ ਕਰਕੇ ਫਿਰ ਦੁਪਹਿਰ ਦੇ ਸ਼ੁਰੂ ਹੋ ਜਾਂਦੇ ਦੁਪਹਿਰ ਦੇ ਖਤਮ ਹੁੰਦੇ ਤੇ ਰਾਤ ਦੀ ਸ਼ੁਰੂ ਹੋ ਜਾਂਦੀ ਹੈ ਏ। ਸਾਰਾ ਦਿਨ ਪੂਰਾ ਦਿਨ ਇੰਝ ਹੀ ਨਿਕਲ ਜਾਂਦਾ।
ਆਪ ਆਪਣਾ ਬਿਜ਼ੀ ਹੁੰਦੀਆਂ ਨੇ ਕੁਛ ਕਹਿਣ ਦੀ ਹੱਦ ਨੀ।
ਹਾਂਜੀ ਉਹ ਕਿਸੇ ਦੂਜੇ ਬੰਦੇ ਨੂੰ ਲੱਗਦਾ ਕਿ ਮਤਲਬ ਜੋ ਹਸਬੈਂਡ ਹੁੰਦੇ ਆ ਉਹਨਾ ਨੂੰ ਲੱਗਦਾ ਕਿ ਕੁਛ ਨੀ ਕਰਦੀਆਂ ਘਰ। ਪਰ ਇੱਕ ਜਨਾਨੀ ਨੂੰ ਪੁੱਛ ਕੇ ਦੇਖੋ ਉਹਦੇ ਲਈ ਮਤਲਬ ਕੀ ਸ਼ਡਿਊਲ ਹੁੰਦਾ ਉਹਦਾ।
ਸਹੀ ਗੱਲ ਐ ਕਦੀ ਭੱਜ, ਕਦੀ ਉਹ ਕਰ ਤੇ ਕਦੀ ਉਹ ਕਰ ਸਫ਼ਾਈ ਕਰ ਕਦੀ ਕੋਈ ਆ ਰਿਹਾ ਕੋਈ ਜਾ ਰਿਹਾ
ਤੁਹਾਡੇ ਮੇਡ ਲੱਗੀ ਦੀ ਹੋਣੀ ਹੈ, ਮੇਡ।
ਹਾਂਜੀ
ਮੈਂ ਕਿਹਾ ਮੇਡ ਲੱਗੀ ਦੀ ਹੋਣੀ ਤੁਹਾਡੇ।
ਨਹੀਂ-ਨਹੀਂ ਆਪੇ
ਅੱਛਾ-ਅੱਛਾ ਆਪੇ ਅਹ ਚਲੋ ਸਹੀ ਏ। ਸਗੋਂ ਜੇ ਕੁਛ ਬੰਦਾ ਆਪ ਉੰਝ ਨੀ ਕਰ ਰਿਹਾ, ਤੇ ਸਗੋਂ ਆਪ ਕੰਮ ਹੀ ਕਰ ਲੈ ਇਸ ਤੋਂ ਵਧੀਆ ਹੋਰ ਕੀ ਏ। ਨਾਲੇ ਹੱਥ-ਪੈਰ ਚੱਲਦੇ ਰਹਿੰਦੇ।
ਹਾਂਜੀ ਲੈ ਆਉਨੀ ਆ ਕੰਮ ਕੀ ਹੁੰਦਾ ਬਸ ਬੱਚੇ ਸਕੂਲ ਜਾਏ ਸਫ਼ਾਈ ਕਰਕੇ ਵਿਹਲੇ।
ਹਾਂਜੀ, ਮੈਂ ਤੇ ਸਟਿਚਿੰਗ ਥੋੜ੍ਹੀ ਬਹੁਤੀ ਕਰ ਲੈਂਨੀ ਆ।
ਅੱਛਾ ਸਟੀਚਿੰਗ
ਹਾਂਜੀ
ਤੁਸੀਂ ਕਰ ਲੈਂਦੇ ਓ ਸਟੀਚਿੰਗ?
ਹਾਂ ਆਪਣੇ-ਆਪਣੇ ਸੀ ਲੈਂਨੀ ਆ, ਬਾਹਰ ਦੇ ਨੀ, ਆਪਣੇ-ਆਪਣੇ ਸੀ ਲੈਨੀ। ਉਹ ਵੀ ਮੈਂ ਮੈਰਿਜ ਉਸ ਤੋਂ ਬਾਅਦ ਹੀ ਥੋੜਾ ਮੈਨੂੰ ਪ੍ਰੈਸ਼ਰ ਪਿਆ ਕਿ ਮਤਲਬ ਸਿੱਖੋ-ਸਿੱਖੋ ਥੋੜਾ, ਆਪਣਾ ਈ ਬੰਦਾ ਸੂਟ ਸੀ ਲੈਂਦਾ। ਤਾਂ ਥੋੜੇ ਸੀ ਸਿੱਖ ਲਏ ਅਸੀਂ
ਦਾ ਵੈਸੇ ਨਾ ਅੱਜ-ਕੱਲ, ਬਹੁਤ ਅੱਛਾ ਚੱਲ ਰਿਹਾ ਸਟੀਚਿੰਗ ਚ ਇੱਧਰ ਸਾਡੇ ਤੇ ਬੜਾ ਹੀ ਅੱਛਾ ਹੈ ਸਟੀਚਿੰਗ ਕਰਨ ਨਾਲ ਜਿਹੜਾ ਬੰਦਾ ਘਰ ਕਰੇ ਬਹੁਤ ਅੱਛਾ ਏ। ਤਾਂ ਰੇਟ ਵੀ ਅੱਛੇ ਨਾ ਸਟੀਚਿੰਗ ਤਾਂ ਸਾਨੂੰ ਆਂਦੀ ਨੀ ਹੈ।
ਹਾਂ, ਥੋੜ੍ਹੀ ਬਹੁਤੀ ਕਰ ਲੈਂਨੀ ਜ਼ਿਆਦਾ ਨੀ ਮਤਲਬ ਘਰ ਦਾ ਈ ਸਿੰਪਲ ਸੂਟ ਸੀ ਲੈਂਨੇ ਆ। ਸਿੰਪਲ ਘਰ ਦੇ ਮੇਨ ਤੇ ਘਰ ਦਾ ਹੀ ਹੁੰਦਾ ਨੇ ਬਾਹਰ ਦੇ ਤੇ ਹੂੰ ਉਹ ਟੇਲਰ ਵਗੈਰਾ ਤੋਂ ਸੁਆ ਹੀ ਲੈਂਦਾ ਬੰਦਾ
ਹਾਂਜੀ
ਸਵਾਈ ਵੀ ਇਤਨੀ ਮਹਿੰਗੀ ਹੈ ਮੈਂ ਪੁੱਛ ਕੇ ਆਈ ਸੀ। ਮੈਂ ਨਾ ਇੱਕ ਸੂਟ ਸਵਾਉਣਾ ਸੀ ਅ ਮੈਂ ਅਨਸਟਿਚ ਲੈ ਕੇ ਆਈ ਸੀ। ਸੂਟ ਤੇ ਨਾ ਉਹ ਪਜਾਮੇ ਤੇ ਨਾ ਪੱ ਲੱਗਣਾ ਸੀ ਲਾਇਨੀ
ਹਾਂ ਲਾਈਨਿੰਗ ਵਾਲੇ ਤਾਂ ਬਹੁਤ ਮਹਿੰਗੇ ਬਹੁਤ ਕੋਸਟਲੀ ਹੁੰਦੇ ਨੇ ਗਿਆਰਾਂ-ਗਿਆਰਾਂ ਸੌ ਬਾਰਾਂ-ਬਾਰਾਂ ਸੌ ਰੁਪਏ ਲੈ ਲੈਂਦਾ ਨਾ ਪੂਰੀ ਲਾਈਨਿੰਗ ਲਗਾਣੀ ਹੋਏ ਤੇ ਬਾਰਾਂ ਸੌ ਗ਼ਰਕ ਜਾ
ਤੇ ਜੇ ਪਜਾਮੀ ਤੇ ਲਾਈਨਿੰਗ ਲਗਾਣੀ ਆ ਤੇ ਕਹਿੰਦਾ ਅੱਠ ਸੌ ਲਾਗਾ ਮੈਂ ਸੂਟ ਵੀ ਮੈਂ ਰਹਿੰਦੇ ਤੂੰ
ਹਾਂ ਤੁਹਾਡੇ ਜੰਮ ਜੰਮੂ ਬਹੁਤ ਪੈਸੇ ਲੈਂਦੇ ਨਾ
ਬੜੇ ਉਹ ਵੀ ਘਰ ਚ ਕਿਸੇ ਨੇ ਕੰਮ ਖੋਲ੍ਹਿਆ ਤਾਂ ਉਹ ਕਹਿ ਰਹੀ ਹੈ ਅੱਠ ਸੌ ਰੁਪਏ ਲਾਂਗੀ ਮੈਂ ਸਿਰਫ਼ ਪਜਾਮੇ ਤੇ ਲਾਈਨਿੰਗ ਲਾਉਣ ਦੀ ਤੇ ਕੁੜਤੀ ਦੇ ਮੈਂ ਤੂੰ ਰਹਿਣ ਦੇ ਮੈਂ ਅਜੇ ਸਵਾਈ ਨੀ ਰਹੀ ਕੋਈ ਫੰਕਸ਼ਨ ਹੋਏਗਾ ਫਿਰ ਸਵਾਵਾਂਗੀ ਬਾਹਰੋਂ ਹੀ ਸਵਾਵਾਂਗੀ ਫੇਰ ਜੇ ਦੇਣੇ ਆ ਪੈਸੇ ਤੇ ਫਿਰ ਹੋਰ ਨੂੰ
ਹਾਂ ਸਹੀ ਸਹੀ ਗੱਲ ਏ ਬੰਦਾ ਸੋਚਦਾ ਕਿ ਚਲੋ ਥੋੜੇ ਪੈਸੇ ਬਚ ਜਾਣ ਹੋਰ ਕੀ ਚਾਹੀਦਾ
ਹ ਰਹਿੰਦੇ ਹਜੇ ਕੋਈ ਫੰਕਸ਼ਨ ਵੀ ਨੀ ਹੈ ਘਰ ਜਦੋਂ ਕੋਈ ਹੋਏਗਾ ਤੇ ਫਿਰ ਸਵਾਵਾਂਗੀ ਫੇਰ ਅੱਛਾ ਕਰਕੇ ਸਵਾਵਾਂਗੀ।
ਹੂੰ ਅੱਜ ਕੱਲ੍ਹ ਤਾਂ ਵੈਸੇ ਵੀ ਲੋਕੀ ਘਰ ਅ ਟੀ ਸ਼ਰਟ ਪਜਾਮੇ ਪਾਏ ਅਰ ਸੁੱਟੀ ਸਾਰਾ ਦਿਨ ਗਰਮੀ ਚ ਸਾਰਾ ਦਿਨ ਅਹ ਸੂਟ ਵਗੈਰਾ ਤੇ ਪਾਏ ਹੀ ਨੀ ਜਾਂਦੇ। ਟੀ ਸ਼ਰਟ ਵਗੈਰਾ ਹੀ ਪਜਾਮਿਆਂ ਚ ਹੀ ਨਿ ਐ ਈ ਹੁੰਦਾ ਪੂਰਾ ਦਿਨ ਕਿਤੇ ਜਾਣਾ ਹੋਏ ਤੇ ਸੂਟ ਕੈਰੀ ਕਰ ਲਏ ਜੇ ਜੀਨਸ ਵਗੈਰਾ ਮ ਪਾ ਲੋ
ਬਾਹਰ ਜਾਣ ਲੱਗੇ ਪਾਈ ਦੀ ਹੁੰਦੀ ਏ।
ਹਾਂਜੀ
ਤਾਂ ਕੋਈ ਰੋਜ਼ ਬਜ਼ਾਰ ਜਾ ਰਿਹਾ ਉਹ ਮਹੀਨੇ ਮਗਰੋਂ ਬਾਜ਼ਾਰ ਜਾਂਦਾ ਤੇ ਫੇਰ ਉਹ ਇੱਕ ਜੀਨਸ ਕੱਢੋ ਜਾਂ ਸੂਟ ਕੱਢੋ।
ਹਾਂ ਉਹ ਤੇ ਹੈ ਹੀ ਜੇ ਤੁਸੀਂ ਤੁਹਾਡੇ ਚ ਹੈਗੇ ਨਾ ਐਸ ਪੀਰੀਅਸ ਤੁਸੀਂ ਜਰੂਰ ਜਇਨ ਕਰਨਾ ਸੈਲੂਨ ਵਗੈਰਾ ਦਾ ਕਿਉਂਕਿ ਅੱਜ ਕੱਲ ਅੱਜ ਕੱਲ ਹਾਂ ਬੱਚਾ ਥੋੜਾ ਵੱਡਾ ਵਜੇ ਤੁਸੀਂ ਸਗੋਂ ਆਪਣੇ ਘਰ ਜੀਨੇਂ ਥੋੜਾ ਬਹੁਤਾ ਥੋੜਾ ਬਹੁਤ ਤਾਂ ਕਰੱਦੇ ਰਿਹਾ ਕਰੋ
ਉਹ ਤੂੰ ਮੈਂ ਘਰ ਕਰਦੀ ਰਹਿੰਦੀ ਆ
ਭੁੱਲਦਾ ਨੀ ਫੇਿਰ ਬੰਦਾ ਨ
ਖ ਚਸੀਨੂੰ ਵਗਰਾ ਤੇ ਉਹ ਆ ਜਾਂਦੀਆਂ ਨੇ ਕਿਸੇ ਫੰਕਸ਼ਨ ਵਗੈਰਾ ਜਾਣਾ ਹੋਵੇ ਥੋੜਾ ਬਹੁਤ ਮੇਕਅਪ ਕਰਾਣਾ ਜਾਂਦੀਆਂ ਨੇ ਸਾਡਾ ਮੇਕਅਪ ਕਰ ਦੋ ਜਾਂ ਵੈਕਸ ਵਗੈਰਾ ਥਡਿੰਗ ਵਗੈਰਾ ਫੇਸ਼ੀਅਲ ਕਰ ਦੋ ਤੇ ਉਹ ਫੇਰ ਕਰ ਦੇਈ ਦਾ ਹੈ ਨਾਲੇ ਆਪਣਾ ਹੱਥ ਚੱਲਦਾ ਕਰ ਆਂਦਾ ਐ
ਹਾਂਜੀ ਥੋ ਥੋੜਾ ਆਪਣਾ ਆਪਣਾ ਉਹ ਹੋ ਜਾਂਦਾ ਕਿ ਚਲੋ ਅਹ ਫ੍ਰੀ ਵੀ ਤੇ ਬਹਿਣਾ ਹੀ ਹੈ। ਥੋੜਾ ਕੰਮ ਹੀ ਕਰ ਲਓ ਹੋਰ ਦੱਸੋ ਗਏ ਨੀ ਅੱਜ ਐਤਕੀ ਕਿਤੇ ਵੈਸ਼ਨੋ ਦੇਵੀ ਵਗੈਰਾ ਘੁੰਮਣ
ਨਹੀਂ ਹਜੇ ਤੱਕ ਨਹੀਂ ਗਏ, ਹਜੇ ਤੱਕ ਬੁਲਾਇਆ ਹੀ ਨਹੀਂ।
ਪੈਦਾ।
ਕਹਿੰਦੇ ਨਾ ਕੋਲ ਦੇ ਬੰਦੇ ਨੀ ਜਾ ਸਕਦੇ, ਦੂਰ ਦੇ ਬੰਦੇ ਜਾ ਸਕਦੇ ਨੇ।
ਹੂੰ, ਇਹ ਤੇ ਹੈ, ਪਤਲੀ ਹੂੰ, ਪਤਲੀਟਾਪ ਵੀ ਬੜੀ ਤਾਂ ਪੈਂਦੀ ਵੀ।
ਹਾਂਜੀ, ਪਤਨੀਟੋਪ ਉਸ ਟਾਈਮ ਹੁੰਦਾ ਦੇਖਣ ਦਾ
ਗਏ ਹੋ
ਕਿਧਰੇ ਨਹੀ ਗਏ, ਮੈਂ ਸਿਰਫ਼ ਜੰਮੂ ਘੁੰਮੀ ਆ, ਬਸ ਇੱਕ ਰਘੁਨਾਥ ਬਾਜ਼ਾਰ ਹੋ ਗਿਆ, ਪਰੇਡ ਸਾਈਡ ਹੋ ਗਈ, ਇਹ ਕਿੱਧਰੇ ਨੀ ਗਈ ਜਗਾਦਰੀ ਗਈ ਆ, ਉਹ
ਅੱਛਾ, ਅੱਛਾ, ਅੱਛਾ, ਠੀਕ ਹੈ ਜੀ।
ਹਾਂਜੀ ਇਧਰੇ ਇਧਰ ਸਾਈਡ ਮੈਂ ਕਿੱਧਰ ਨੀ ਘੁੰਮੀ, ਫਿਰ ਹੁਣ ਬਣਾਇਆ ਸੀ ਪਲਾਨ ਹਨਾ ਪਤਨੀਟੋਪ ਦਾ ਪਰ ਮੈਂ ਕਿਹਾ ਚਲ ਰੁੱਕ ਕੇ ਜਾਵਾਂਗੇ, ਥੋੜਾ ਮੌਸਮ ਠੀਕ ਹੋਜੇ, ਤਿੰਨ ਚਾਰ ਦਿਨ ਤੋਂ ਉੱਥੇ ਲਾ ਕੇ ਆਵਾਂਗੇ
ਹੂੰ।
ਮੈਂ ਜਦੋਂ ਮੇਰੀ ਨਨਾਣ ਦੀ ਛੋਟੀ ਬੇਟੀ ਸੀ ਤਾਂ ਅਸੀਂ ਵੈਸ਼ਨੋ ਦੇਵੀ ਗਏ ਸੀ। ਸਵਾ ਮਹੀਨੇ ਵੀ ਲੈਕੇ ਗੲੇ ਸੀ। ਤੇ ਫੇਰ ਉਹਨੂੰ ਛੱਡਣ ਗਏ ਸੀ, ਤਿੰਨ ਮਹੀਨੇ ਦੀ ਹੋ ਗਈ ਸੀ। ਸਵਾ ਮਹੀਨਾ ਰਹੀ ਸੀ ਇੱਥੇ। ਤੇ ਫੇਰ ਅਸੀਂ ਗਏ ਸੀ, ਵੈਸ਼ਨੋ ਦੇਵੀ। ਬੜਾ ਮਜ਼ਾ ਆਇਆ ਸੀ। ਵੈਸੇ ਕਾਫ਼ੀ ਬਹੁਤ ਜਗ੍ਹਾ ਨੇ ਉੱਥੇ ਘੁੰਮਣ ਲਈ ਨਾ।
ਹਾਂਜੀ ਬੜੀਆਂ ਜਗਾਵਾਂ ਨੇ ਘੁੰਮਣ ਨੂੰ।
ਹੂ।
ਮਜਾ ਫੈਮਲੀ ਨਾਲ ਵੀ ਆਉਂਦਾ ਨਾ ਅੱਠ ਦਸ ਬੰਦੇ ਹੋਣ ਫੈਮਲੀ ਹੋਵੇ।
ਹਾਂ, ਆਂਦਾ ਆਂਦਾ ਕਿਸੇ ਨਾਲ ਮਜ਼ਾ ਹੀ ਹੈ। ਮਤਲਬ ਅਹ ਕੱਪਲ ਕੱਪਲ ਹੋਣ ਤਾਂ ਹੀ ਮਜ਼ਾ ਆਉਂਦ ਇਕੱਲੇ ਇਕੱਲੇ ਕਹਿ ਦੋ ਕਿ ਕੱਲੇ ਚੱਲ ਜਾਏ ਬੰਦਾ, ਕੱਲੇ ਨੀ ਮਜਾ ਆਂ ਹੂ, ਉਹ ਨਾ ਫਿਰ ਫੇਰ ਐ ਹੋ ਜਾਂਦਾ। ਅਸੀਂ ਮਤਲਬ ਕਿ ਰੋਜ਼ ਤੇ ਗੱਲ ਕਰਦੇ ਹਾਂ, ਹੁਣ ਬਾਹਰ ਜਾ ਕੇ ਵੀ ਆਪਸ ਚ ਕੀ ਗੱਲ ਕਰੀਏ।
ਅੱਠ ਦਸ ਬੰਦੇ ਹੋਣ ਨਾ ਤੇ ਮਜ਼ਾ ਆਉਂਦਾ।
ਤੇ ਮਿਰਮਮ, ਤੇ ਮਾਮਾ ਜੀ ਦੀ ਕੁੜੀ ਵੀ ਉੱਥੇ ਰਹਿੰਦੀ ਹੈ। ਮੋਹਨ ਮਾਮਾ ਤੁਸੀਂ ਜਾਣਦੇ ਹੋ,
ਜਗਾਤਰੀ,
ਜਾਂਦੇ ਹੋਈ ਏ,
ਜਾਣਦੇ ਹੋਗੇ ਮੇਰੇ ਵੈਸੇ ਮ ਵੈਸੇ ਮੇਰੇ ਮੰਮੀ ਦੇ ਮਾਮਾ ਜੀ ਲੱਗਦੇ ਨੇ, ਮਾਮੇ ਦੇ ਭਰਾ ਨੀ ਹੋਰ? ਉੱਥੇ ਰਹਿੰਦੇ ਨੇ ਵੈਸੇ ਤੇ ਮੇਰੇ ਨਾਨਕੇ ਕਿਤੇ ਜੰਮੂ ਹੀ ਨੇ,
ਹਾਂਜੀ- ਹਾਂਜੀ, ਜਗੁਨਾਥ ਮੰਦਿਰ, ਉਹ ਬਾਜ਼ਾਰ ਵੱਲ ਨਹੀਂ ਜਾਣਾ? ਇੱਧਰ ਥੱਲੇ ਵੱਲ ਆ ਜਾਣਾ, ਥੱਲੇ ਵੱਲ ਆ ਕੇ ਰੋਡ ਉਥੇ ਈ ਸਾਡੀ ਹੈਗੀ ਏ ਸਪੇਅਰ ਪਾਰਟ ਦੀਆਂ ਦੋ ਦੁਕਾਨਾਂ ਨੇ।
ਬਹੁਤ ਸ਼ੋਪਾ ਨੇ ਅੱਛਾ ਉਹ ਸਾਈਡ ਬਹੁਤ ਅੱਛੀ ਹੈ।
ਹਾਂਜੀ ਹਾਂ ਸਾਫ਼-ਸੁਥਰੀ ਏ ਨਾ, ਵੈਸੇ ਵੀ ਜੰਮੂ, ਹਾਂਜੀ ਵੈਸੇ ਵੀ ਜੰਮੂ ਉਹ ਨਾ ਬਿਲਕੁਲ ਸਾਫ਼-ਸੁਥਰਾ।
ਹਾਂਜੀ ਬੜਾ ਸਾਫ਼-ਸੁਥਰਾ ਏ ਇੱਧਰ, ਕੋਈ ਸਾ ਈਕਲ ਵਾਲਾ ਨਹੀਂ ਐ।
ਹਾਂ ਜ਼ਿਆਦਾ ਮੋਸਟਲੀ ਕਾਰਾਂ ਵਾਲੇ ਜਾਂ ਫਿਰ ਕਾਰਾਂ ਵਾਲੇ ਜਾਂ ਫਿਰ ਬਾਈਕਸ ਬਾਈਕ ਵਗੈਰਾ ਵਾਲੇ।
ਘਰ ਦੇ ਵਿੱਚ ਤੁਹਾਨੂੰ ਬਾਈਕ ਜਾਂ ਕਾਰ ਮਿਲੇਗੀ-ਮਿਲੇਗੀ।
ਹਾਂ ਇਹ ਤੇ ਹੈ।
ਏਦਾ ਤਾਂ ਹੈ ਈ ਨੀ ਸਾਈਕਲ ਸਿਰਫ ਬੱਚਿਆਂ ਕੋਲ ਹੈ।
ਹੂੰ ਇਹ ਤੇ ਹੈ। ਚਲੋ ਠੀਕ ਏ।
ਠੀਕ ਏ ਦੀਦੀ।
ਠੀਕ ਓਕੇ ਜੀ।